ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਜੀ
ਹੈਲੋ ਵਧੀਆ ਜੀ, ਤੁਸੀਂ ਦੱਸੋ
ਬਸ ਵਧੀਆ
ਹੋਰ ਦੱਸੋ, ਕੀ ਕਰ ਰਹੇ ਔ ਕੁਝ ਨੀ, ਕਰਨਾ ਕੀ, ਵੇਲੇੇ
ਵੈਲੇ
ਹਾਂਜੀ, ਤੁਸੀਂ ਕੀ ਕਰ ਰੇ, ਤੁਸੀਂ
ਕੰਮ ਕੋਈ ਕੰਮ, ਵਿੇਲੇ ਕਿਉਂ, ਕੋਈ ਕੰਮ ਹੀ ਕਰ ਲੋ
ਹਾਂਜੀ, ਕੰਮ ਕਰਕੇ ਵੇਹਲੇ ਹੋਏ ਸੀ
ਅੱਛਾ ਕੰਮ ਕਰਕੇ ਵੇਲੇ ਹੋਏ ਸੀ, ਅਸੀਂ ਵੀ ਡਿਨਰ ਕਰਕੇ ਵੇਹਲੇ ਹੋਏ ਸੀ ਬਸ
ਹੋਰ ਦੱਸੋ
ਹੂ, ਬਸ ਜੀ ਵਧੀਆ, ਆਪ ਕਿੱਥੋਂ ਦਿਓ
ਅਸੀ ਮੁਕਤਸਰ
ਏ ਪੰਜਾਬ ਚ ਪੈਂਦਾ, ਪੰਜਾਬ ਚ ਪੈਂਦਾ ਕੀ, ਅਸੀ ਤੇ ਦਿੱਲੀ ਤੋਂ ਆ
ਹ
ਹਾਂਜੀ ਬਰਸਾਤ ਚ, ਅਚਾਰ ਅਚੂਰ ਪਾਉਦੇ ਹੋਣਗੇ ਨਾ ਇਸ ਮੌਸਮ ਵਿੱਚ ਉੱਥੇ
ਹਾਂਜੀ ਹਾਂਜੀ
ਹਾਂ ਆਪਣੇ ਪੰਜਾਬ ਇਚ ਤੇ ਬਹੁਤ ਪਾਂਦੇ ਐ, ਸਾਨ ਤੇ ਪਾਉਣਾ ਹੀ ਨੀ ਆਂਦਾ
ਗਰਮੀ ਵੀ ਬਹੁਤ ਜ਼ਾਦੀ ਐ, ਅੱਜ ਤੋਂ
ਹੂ, ਬਾਕੀ ਚ ਏ ਹੈ, ਪੰਜਾਬ ਸਾਈਡ ਵੀ ਹੈ ਦੇਖਲੋ, ਦਿੱਲੀ ਚ ਤੇ ਬਹੁਤ ਹੀ ਜ਼ਾਦਾ ਐ। ਪੋਲਿਊਸ਼ਨ, ਦੂਸਰਾ ਏ ਸੀ ਦੀ ਜੋ ਹੈ, ਹੀਟ ਇੱਥੇ ਤਾਂ ਪੋਲਿਊਸ਼ਨ ਦਾ ਈ ਏ, ਅੱਧੀ ਗਰਮੀ ਤੇ
ਹਾਂਜੀ, ਹਾਂਜੀ
ਪਹਲੇ ਵੀ ਗਰਮੀ ਪੈਂਦੀ ਹੁੰਦੀ ਸੀ ਪਰ ਇੰਨੀ ਨੀ ਸੀ ਪੈਂਦੀ, ਬਰਦਾਸ਼ ਹੋ ਜਾਂਦੀ ਸੀ, ਹੁਣ ਤੇ ਨੀ
ਆ ਦਿਨਾਂ ਚ ਥੋੜ੍ਹੀ ਜਾਦਾ ਈ ਹੋ ਗੀ, ਜੀ
ਹਾਂਜੀ, ਹਾਂਜੀ
ਪੋਲਿਊਸ਼ਨ ਵੀ ਬਹੁਤ ਜ਼ਾਦੇ ਹੋਏਗਾ
ਹੂੰ, ਤੇ ਆਪ ਉੱਥੇ ਏ ਸੀ, ਉ ਸੀ ਤੇ ਲੱਗੇ ਹੋਣਗੇ
ਹਾਂਜੀ
ਹੂ, ਫੇਰ ਤੇ ਫੇਰ ਕੀ ਗਰਮੀ ਐ, ਏ ਸੀ ਚਲਾਓ ਆਪਣਾ ਬੈਠੋ ਅੰਦਰ
ਨਈ ਬਾਹਰ ਜਾਂ ਨੇ ਜਦੋਂ, ਦੇਖੋ ਬਾਹਰ ਜਾਂਨੇ ਆ ਆਪਾਂ
ਦੇਖੋ ਘਰਾਂ ਤੋਂ ਬਾਹਰ ਜਾਂਨੇ ਆ ਕੰਮਾਂ ਕਾਰਾਂ ਤੇ
ਬਾਜ਼ਾਰ ਮਾਰਕੇਟ ਜਾਣਾ ਓਏ ਕੰਮਾਂ ਕਾਰਾਂ ਤੇ ਜਾਵਾਂਗੇ ਤਾਂ ਤੇ ਗਰਮੀ ਲੱਗੇਗੀ ਉਹ ਤਾਂ ਸਾਨੂੰ ਵੀ ਕਰਨੀ ਪਏ ਗੀ ਉਹ ਤਾ ਮਜਬੂਰੀ ਏ ਨਾ ਕੰਮ ਤੇ ਕਰਨਾ
ਹਾਂਜੀ, ਹਾਂਜੀ
ਹੂ ਹੁਣ ਖੇਤਾਂ ਵਿੱਚ ਆਓ ਤੇ ਵਾਲੀ ਉਹ ਵਾਲੀ ਤੇ ਗਰਮੀ ਸੇਹਣ ਵੀ ਨੀ ਹੁੰਦੀ
ਹਾਂਜੀ
ਉਥੇ ਗਰਮੀ ਵੀ ਵਾਧੂ ਏ
ਹਾਂਜੀ ਬਹੁਤ ਜਿਆਦਾ
ਹੋਰ ਡਿਨਰ ਹੋ ਗਿਆ
ਹਾਂਜੀ ਹੋ ਗਿਆ
ਹੈਲੋ
ਹਾਂਜੀ ਹਾਂਜੀ ਹੋ ਗਿਆ ਮੈਂ
ਕੀ ਖਾਦਾ ਡਿਨਰ ਵਿੱਚ ਕੀ ਖਾਦਾ
ਬਸ ਹੋ ਉਨਾ ਵਿੱਚ ਸਬਜ਼ੀ ਵਗੈਰਾ ਸੀਗੀ ਰੋਟੀ। ਪਾਓ ਭਾਜੀ,
ਅੱਛਾ-ਅੱਛਾ ਅੱਛਾ, ਹੋਰ ਸੁਣਾਓ?
ਬਸ ਵਧੀਆ ਜੀ। ਘਰੇ ਮੰਮੀ ਪਾਪਾ ਦੋ ਸਿਸਟਰ ਔਰ ਮੈਂ ਅਕੇਲਾ।
ਅੱਛਾ ਅੱਛਾ, ਅੱਛਾ ਆਪ ਵੱਡੇ ਹੋ ਸਿਸਟਰ ਤੋਂ
ਨਹੀਂ ਜੀ ਮੈਂ ਸਭ ਤੋਂ ਛੋਟਾ।
ਸਭ ਤੋਂ ਛੋਟੇ ਓਕੇ ਆਪਦੀ ਮੰਮਾ ਤੇ ਚਾਰ ਪਾਂਦੇ ਹੋਣਗੇ।
ਹਾਂਜੀ ਹਾਂਜੀ,
ਸਾਨੂੰ ਤੇ ਚਾਰ ਹੀ ਨੀ ਪਾਣਾ ਆਉਂਦਾ ਹੂ,,, ਆਪ ਨੂੰ ਤਾਂ ਪਤਾ ਹੋਏਗਾ ਕਿਵੇਂ ਪਾਉਂਦੇ ਆ ਥੋੜਾ ਦੱਸ ਦੋ
ਹਾਂਜੀ ਉਹ ਮਸਾਲਾ ਆਉਂਦਾ ਵਾ।
ਹੂ ਪਹਿਲੇ ਉਨਾਂ ਨੂੰ ਅੰਬ ਨੂੰ ਧੋ ਕੇ ਸੁਕਾਉਣਾ ਪੈਂਦਾ
ਹਾਂਜੀ ਅੰਬ ਨੂੰ ਪਹਿਲਾਂ ਕਟਿੰਗ ਕਰ ਦਿੱਤੀ ਜਾਂਦੀ ਉਦੀ
ਹੂ,,,
ਕਟਿੰਗ ਕਰਕੇ ਥੋੜੇ ਥੋੜੇ ਨਿੱਕੇ ਨਿੱਕੇ ਪੀਸ ਕਰਕੇ ਉਸਨੂੰ ਨਹੀਂ ਮਤਲਬ ਉਹ ਛੱਤ ਪਰ ਪਾ ਤੇ ਫਿਰ ਮਸਾਲਾ ਆਂਦਾ ਤੇ ਤੇ ਉਹਦੇ ਵਿੱਚ ਪਾ ਕੇ ਤੇ ਫਿਰ ਉਸ ਠੀਕ ਹੈ ਤੇਲ ਪਾ ਦਿਓ।
ਹੁਣ ਇਹ ਕਿਵੇਂ ਪਤਾ ਲੱਗੇਗਾ ਕਿੰਨਾ। ਇਹ ਕਿਵੇਂ ਪਤਾ ਲੱਗੇਗਾ ਕਿੰਨੇ ਅੰਬ ਹੈ ਔਰ ਕਿੰਨਾ ਮਸਾਲਾ ਚਾਹੀਦਾ ਹਿਸਾਬ ਵੀ ਹੋਣਾ ਚਾਹੀਦਾ ਹਨਾ।
ਹਾਂਜੀ, ਉਹ ਪੰਜ ਸੌ ਗ੍ਰਾਮ ਹੁੰਦਾ ਜੀ ਦੋ ਕਿੱਲੋ ਦਾ ਦੋ।
ਅੱਛਾ ਮਤਲਬ ਅੱਛਾ ਅੱਛਾ, ਦੋ ਕਿੱਲੋ ਦੇ ਅੰਬ ਚ ਪੰਜ ਸੌ ਗ੍ਰਾਮ ਮਸਾਲਾ ਉਹ ਤੇ ਉਹ ਤੇ ਸਾਰਾ ਕੁਛ ਮਿਕਸ ਕੀਤਾ ਹੁੰਦਾ ਉਹਨਾਂ ਨੇ ਹਨਾ।
ਹਾਂਜੀ, ਉਹ ਸਾਰਾ ਕੁਝ ਮਿਕਸ ਹੁੰਦਾ ਹੋਰ ਇੱਕ ਲੀਟਰ ਤੇਲ
ਇੱਕ ਲੀਟਰ ਤੇਲ
ਅੱਛਾ।
ਵਧੀਆ ਆਪ ਨੂੰ ਤਾਂ ਸਭ ਪਤਾ ਹੈ।
ਹਾਂਜੀ,
ਵਧੀਆ ਸਾਨੂੰ ਨੀ ਪਤਾ ਆਪ ਨੂੰ ਪਤਾ ਉਸ ਬਾਅਦ ਉਹ ਸਾਰਾ ਕੁਛ ਪਾ ਕੇ ਮਿਕਸ ਕਰਦੋ।
ਮਿਕਸ ਕਰਕੇ ਥੋੜ੍ਹਾ ਟਾਈਮ ਰੱਖ ਦੋ।
ਧੁੱਪੇ ਹੀ ਰੱਖਣਾ ਹੁੰਦਾ ਹੈ ਉ ਤੇ
ਹਾਂਜੀ
ਹੂੰ ਵਧੀਆ-ਵਧੀਆ ਸਹੀ ਹੈ ਨਾ ਹਾਂ ਤੇ ਪੰਜਾਬ ਵਿੱਚ ਸਭ ਪਾ ਲੈਂਦੇ ਆ ਵਧੀਆ।
ਹਾਂਜੀ
ਇੱਥੇ ਦਿੱਲੀ ਵਾਲੇ ਸ਼ਹਿਰ ਵਿਚ ਤੇ ਉਹੀ ਹੈ ਰੇਡੀਮੇਡ ਲੈ ਆਓ। ਖਾ ਲਿਆ ਰੈਡੀਮੇਡ ਖਾ ਲਿਆ ਉਹਦਾ ਟੇਸਟ ਹੀ ਨਹੀਂ ਹੁੰਦਾ। ਪਤਾ ਨੀ ਕਿਵੇਂ- ਕਿਵੇਂ ਪਾ ਕਿਵੇਂ -ਕਿਵੇਂ ਪਾਂਦੇ ਆ ਪਤਾ ਨੀ ਅਸੀਂ ਕੌਣ ਸਾ ਦੇਖਦੇ ਹਾਂ। ਹੁਣ ਆਪਣੇ ਹੱਥ ਤੋਂ ਪਾਇਆ ਹੋਇਆ ਸਾਫ਼ ਸੁਥਰਾ ਔਰ ਉਹਦੀ ਬਰਕਤ ਵੀ ਰਹਿੰਦੀ ਹੈ ਬਰਕਤ ਵੀ ਰਹਿੰਦੀ ਹੈ ਔਰ ਮੈਂ ਵੀ ਆਪਣੇ ਹੱਥ ਤੋਂ ਪਾਵਾਂਗੇ ਸਾਫ਼ ਸੁਥਰਾ ਪਾਵਾਂਗੇ ਉਹਨਾਂ ਦੇ
ਦੇਖੋ ਤੁਸੀਂ ਜੋ ਬਾਹਰ ਦਾ ਖਾਂਣੇ ਹੋ ਤਾਂ ਉਹਦੇ ਨਾਲ ਬਿਮਾਰੀ ਵੀ ਬਹੁਤ ਜ਼ਿਆਦਾ ਹੋ ਜਾ ਹੁੰਦੀ ਹੋਗੀ।
ਤੇ ਖਾਂਣੇ ਹੀ ਬਾਹਰ ਦੇ ਹਾਂ ਸਾਨੂੰ ਉਹੀ ਹੈ ਖਾਣਾ ਹੀ ਨਹੀਂ ਆਂਦਾ। ਇੱਕ ਦੋ ਵਾਰ ਕੋਸ਼ਿਸ਼ ਕੀਤੀ ਵੀ ਉਹ ਖ਼ਰਾਬ ਹੀ ਹੋ ਜਾਂਦਾ।
ਹਾਂਜੀ ਜੋ ਪਾਂਦਾ ਰਹਿਣ ਤਾਂ ਉਹਨਾਂ ਨੂੰ ਸਾਬ ਹੁੰਦਾ।
ਹਾਂ ਬਸ ਸਹੀ ਹੈ। ਸਾਡੇ ਮੰਮਾ ਸੀ ਉਹ ਪਾਂਦੇ ਸੀ ਮੰਮਾ ਚਲੇ ਗਏ ਬਾਬਾ ਜੀ ਦੇ ਕੋਲ ਹੁਣ ਕਿੰਨੇ ਪਾਣਾ ਪਹਿਲੇ ਉਹ ਪਾਂਦੇ ਸੀ ਉਹ ਤੇ ਦਿੰਦੇ ਸੀਗੇ। ਕੋਈ ਨਾ
ਜੋ ਤੁਸੀਂ ਬਾਹਰ ਦਾ ਖਾਂਣੇ ਹੋ ਉਹਦੇ ਨਾਲ ਤਾਂ ਬਿਮਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ।
ਇੱਥੇ ਹੈ ਹੀ ਅੱਧੀ ਤੋਂ ਜ਼ਿਆਦਾ ਬਿਮਾਰੀਆਂ ਹੀ ਹੈ ਇੱਥੇ ਹੈ ਕੀ ਹੈ।
ਉਹ ਪੋਲਿਊਸ਼ਨ ਨਾਲ ਥੋੜ੍ਹੀ ਜ਼ਿਆਦਾ ਹਾਂਜੀ- ਹਾਂਜੀ।
ਅੱਧੀ ਤੋਂ ਜ਼ਿਆਦਾ ਦਿੱਲੀ 'ਚ ਤੇ ਬਿਮਾਰੀਆਂ ਹੀ ਹੈ ਪੋਲਿਊਸ਼ਨ ਨਾਲ ਤਾਂ ਸਭ ਤੋਂ ਜ਼ਿਆਦਾ
ਹਾਂਜੀ ਤੁਸੀਂ ਬਚ ਕੇ ਰਿਹਾ ਕਰੋ ਥੋੜ੍ਹਾ।
ਮੈਂ ਮੈਨੂੰ ਤਾਂ ਵੈਸੇ ਪੋਲਿਊਸ਼ਨ ਤੋਂ ਐਲਰਜੀ ਹੈ ਮੇ ਸਾਇਨਸ ਹੈ ਪੋਲਿਊਸ਼ਨ ਦੇ ਨਾਲ ਹੀ ਹੋਇਆ। ਅਸੀ ਤੇ ਖੁਦ ਮੈਂ ਤੇ ਜਦੋਂ ਬਾਹਰ ਨਿਕਲਦੀ ਮਾਸਕ ਪਾ ਕੇ ਇੱਥੇ ਹਾਲ ਹੀ ਨੀ ਹੈ ਬਿਨਾਂ ਮਾਸਕ ਤੋਂ ਬਾਹਰ ਜਾਣਾ।
ਹਾਂਜੀ- ਹਾਂਜੀ ਬਹੁਤ ਜ਼ਿਆਦਾ
ਵੈਸੇ ਪੰਜਾਬ ਵਿੱਚ ਤਾਂ ਜਲਦੀ ਸੋ ਜਾਂਦੇ ਆ।
ਹਾਂਜੀ ਬਸ ਦਸ ਗਿਆਰਾਂ ਕੁ ਵਜੇ ਦੇ ਕਰੀਬ
ਹੂੰ ਗਿਆਰਾਂ ਵਜੇ ਤੱਕ ਤਾਂ ਸੋ ਜਾਂਦੇ। ਅਸੀਂ ਤਾਂ ਬਸ ਇੰਨਾ ਇਹੀਓ ਟਾਈਮ ਹੈ ਸਾਡਾ ਸਾਢੇ ਦਸ ਤ ਪੌਣੇ ਗਿਆਰਾਂ ਤੱਕ ਸ ਜਾਈਦਾ।
ਠੀਕ ਆ।
ਹਾਂਜੀ ਹੋਰ ਸੁਣਾਓ।
ਦੱਸੋ।
ਬਸ ਦੇਖ ਨਰ ਘਰ ਰੱਖਿਆ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਐਪ ਹੀ ਚਲਾ ਲਈਏ।
ਹਾਂਜੀ
ਸਭ ਕੁਛ ਜ਼ਰੂਰੀ ਹੈ।
ਹਾਂਜੀ- ਹਾਂਜੀ ਹੋਰ
ਹੋਰ ਸੁਣਾਓ ਆਪਦੀ ਸਿਸਟਰ ਵੱਡੀ ਆ। ਹੈਲੋ
ਅੱਜ ਕੱਲ੍ਹ ਬਹੁਤ ਜ਼ਿਆਦਾ ਗਰਮੀ ਔਰ ਬਿਮਾਰੀਆਂ ਵੀ ਬਹੁਤ ਫੈਲ ਰਹੀਆਂ ਨੇ।
ਬਿਮਾਰੀਆਂ ਦਾ ਅੱਜ ਕਲ ਪਹਿਲੇ ਤਾਂ ਪੰਜਾਬ ਸਾਈਡ ਸੁਣਨ ਨੂੰ ਨੀ ਆਉਂਦੀਆਂ ਸੀ ਹੁਣ ਤੇ ਉੱਥੇ ਵੀ ਇੱਕ ਤੋਂ ਇੱਕ ਬਿਮਾਰੀ ਹੈ। ਪਹਿਲੇ ਤੇ ਉਹ ਪਹਿਲੇ ਤਾਂ ਕਹਿੰਦੇ ਸੀ ਪੰਜਾਬ ਸਾਈਡ ਸਭ ਪਿਓਰ ਹੈ। ਉੱਥੇ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ ਪਿਓਰ ਉਗਾਉਣਾ ਪਿਓਰ ਖਾਣਾ
ਹਾਂਜੀ।
ਹੁਣ ਤੇ ਉੱਥੇ ਵੀ ਸੁਣਨ ਨੂੰ ਮਿਲਦੀਆਂ, ਸਭ ਨੂੰ ਡਾਇਬਿਟੀਜ਼ ਹੋ ਰਹੀ ਹੈ। ਫਿਰ ਕਿਸੇ ਨੂੰ ਦੂਜੀ ਬਿਮਾਰੀ ਕੈਂਸਰ ਐ ਵੈ ਹੁਣ ਤਾਂ ਬਹੁਤ ਸੁਣਨ ਨੂੰ ਆ ਰਿਹਾ
ਇਹ ਅੰਟਕ ਫੂਡ ਜੋ ਆਪਾਂ ਖਾਂਦੇ ਹਾਂ ਨਾ ਤਾਂ ਕਰਕੇ ਉਹਦੇ ਨਾਲ ਹੋ ਜਾਂਦੇ ਆ
ਹਮ ਇਹ ਵੀ ਹੈ।
ਉਹਨਾਂ ਨੇ, ਕਈ ਤਾਂ ਹੱਥ ਵੀ ਨਹੀਂ ਧੋਂਦੇ ਉਹ ਤਾਂ ਕਰਕੇ ਉਵੇਂ ਵਿੱਚ
ਹਮ
ਮਿੱਟੀ ਵੀ ਪੈ ਰਹੀ ਹੁੰਦੀ ਆ!
ਇਹ ਤੇ ਹੈ ਹੀ ਆ
ਹਾਂਜੀ।
ਬਹੁਤ ਕੁਛ ਦੇਖਣਾ ਪੈਂਦਾ। ਸਭ ਕੁਛ ਹੀ ਹੈ ਹਾਈਜੇਨਿਕ ਤਾਂ ਦੇਖਾਂਗੇ ਤੇ ਆਪ ਹੀ ਸੁਖੀ ਹੈ ਨਹੀਂ ਤੇ ਖਾਈ ਜੋ ਸਭ ਕੁਛ, ਤੇ ਹੀ ਹੈ
ਇੱਕ ਮਹਿੰਗਾਈ ਬਹੁਤ ਜਿਆਦਾ ਹੋ ਗਈ
ਹਮ, ਮਹਿੰਗਾਈ ਬਥੇਰੀ ਹੈ
ਬੱਚੇ ਜ਼ਿਆਦਾ ਮੰਗ ਕਰਦੇ ਆ ਬਾਹਰਲਾ ਖਾਣਾ
ਮਹਿੰਗਾਈ ਤੇ ਇੱਥੇ ਹੀ ਬਹੁਤ ਹੈ, ਪੈਟਰੋਲ ਨੂੰ ਹੀ ਦੇਖ ਲਓ ਅਗ ਲੱਗੀ ਪਈ ਹੈ
ਹਾਂਜੀ- ਹਾਂਜੀ ਇੱਕ ਸਿਲੰਡਰ ਬਹੁਤ ਮਹਿੰਗਾ ਹੋ ਗਿਆ
ਸਿਲੰਡਰ ਵੀ ਹਜ਼ਾਰ ਰੁਪਏ ਹੋ ਗਿਆ
ਹਾਂਜੀ
ਤੁਹਾਡੇ ਉੱਤੇ ਪੈਟਰੋਲ ਕੀ ਹੈ, ਕੀ ਭਾਅ ਹੈ
ਸੋਭ
ਸਾਡੇ ਸਾਡੇ ਇੱਕ ਸੌ ਸੱਤ ਹੈ ਸ਼ਾਇਦ ਇੱਕ ਸੌ ਪੰਜ ਕੇ ਸੱਤ ਹੈ ਐਵੇਂ ਆ ਇੱਕ ਸੌ ਪੰਜ ਸ਼ਾਇਦ ਹਾਂ ਇੰਨੇ ਹੀਂ ਇੰਨੇ ਹੀਂ ਉੱਥੇ
ਹਾਂਜੀ- ਹਾਂਜੀ
ਉਹੀ ਹੈ ਪੈਟਰੋਲ ਦੀ ਗੱਡੀਆਂ ਵੀ ਛੱਡ ਕੇ ਬੈਟਰੀ ਵਾਲੀ ਲੈ ਲੈਣੀ ਚਾਹੀਦੀ ਹੈ ਕਮ ਸੇ ਕਮ। ਪੈਟਰੋਲ ਤੋਂ ਬੱਚਤ ਹੋਊਗੀ
ਬਹੁਤ ਜ਼ਿਆਦਾ ਲੋਕਾਂ ਨੇ ਏਦਾਂ ਕੀਤਾ।
ਹਮ ਬੈਟਰੀ ਵਾਲੀ ਦਾ ਫਾਇਦਾ ਤੇ ਹੈ ਹੋਰ ਸੁਣਾਓ
ਬਸ ਵਧੀਆ ਜੀ, ਚਲੋ ਠੀਕ ਹੈ ਜੀ ਮੈਂ ਥੋੜ੍ਹੇ ਟਾਈਮ ਤੱਕ ਕਰਦਾ ਉਹਓ ਕੀ ਮੈਂ